ਹੋ
ਹੈਲੋ
ਹੈਲੋ
ਹਾਂਜੀ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
ਹੋਰ ਜੀ
ਬਸ ਵਧੀਆ ਜੀ, ਤੁਸੀਂ ਸੁਣਾਓ ਜੀ, ਘਰ ਪਰਿਵਾਰ ਕਿਵੇਂ ਆ ਜੀ?
ਵਧੀਆ ਜੀ, ਤੁਹਾਡਾ?
ਸਭ ਵਧੀਆ ਜੀ, ਵਧੀਆ, ਕੀ ਚੱਲ ਰਿਹਾ ਅੱਜ- ਕੱਲ੍ਹ?
ਅੱਜ -ਕੱਲ ਤੋ, ਕੁਛ ਵੀ ਨੀ। ਅੱਜ -ਕੱਲ੍ਹ, ਬਸ ਗਰਮੀ ਪਈ ਹੈ ਇੱਥੇ।
ਗਰਮੀ ਤਾਂ ਸਾਡੇ ਇੱਧਰ ਵੀ, ਬਹੁਤ ਜ਼ਿਆਦਾ ਵਾ
ਹਾਂਜੀ, ਸਾਡੇ ਇੱਥੇ ਵੀ ਬਹੁਤ ਪਈ ਹੈ, ਗਰਮੀ।
ਬਹੁਤ ਜਿਆਦਾ
ਤੇ, ਤੁਸੀਂ ਕੀ ਕਰਦੇ ਹੋ ਹੁਣ? ਤੁਸੀਂ ਕੀ ਕਰਦੇ ਹੋ?
ਮੈਂ, ਜੋਬ ਕਰਦਾ ਵਾਂ
ਓਕੇ, ਜੋਬ ਕਰਦੇ ਤੁਸੀਂ। ਘਰ ਚ ਕੌਣ -ਕੌਣ ਰਹਿੰਦਾ ਜੀ, ਤੁਹਾਡੇ?
ਮੇਰੇ ਘਰ ਦੇ ਵਿੱਚ, ਮੈਂ ਹਾਂ, ਮੇਰੀ ਵਾਈਫ ਆ, ਮੇਰੀ ਮਦਰ ਆ, ਭਾਈ ਆ, ਭਾਬੀ ਆ ਦੋ ਬੱਚੇ ਨੇ।
ਅੱਛਾ -ਅੱਛਾ । ਤੇ
ਹਾਂਜੀ?
ਹਾਂਜੀ, ਤੁਹਾਡੀ ਆਵਾਜ਼ ਨਹੀ ਆਉਂਦੀ, ਹਾਂਜੀ, ਤੁਹਾਡੀ ਆਵਾਜ਼ ਨਹੀਂ ਆਉਂਦੀ
ਹਾਂਜੀ, ਬੋਲੋ।
ਤੇ, ਤੁਹਾਨੂੰ ਕੀ ਖਾਧਾ ਅੱਜ?
ਅੱਜ ਮੈਂ ਖਾਧੀ ਆ, ਆਪਣਾ ਫੁਲਕੇ ਤੇ ਦਾਲ।
ਫੁਲਕੇ- ਦਾਲ, ਓਕੇ, ਤੇ ਵਧੀਆ ਜੀ, ਮੈਂ ਤੇ ਅੱਜ ਕੜੀ ਬਣਾਈ ਹੈ।
ਚੌਲ ਵੀ ਬਣਾਏ ਹੋਣੇ ਫੇਰ?
ਹਾਂਜੀ- ਹਾਂਜੀ, ਅੱਜ ਕੜੀ ਬਣਾਈ ਅਸੀਂ । ਹਾਂਜੀ, ਵਧੀਆ ਲੱਗਦੀ ਹੈ, ਨਿਆਣੇ ਖੁਸ਼ ਹੋ ਕੇ ਖਾਂਦੇ ਆ ਜੀ।
ਹਾਂ, ਤੇ ਫਿਰ ਕੜੀ ਕਿਵੇਂ ਮਤਲਬ, ਲੱਸੀ ਨਾਲ ਤੇ ਦਹੀਂ ਨਾਲ ਬਣਾਈ ਹੈ?
ਹਮ, ਅਸੀਂ ਬਣਾਉਦੇ ਹਾਂ, ਲੱਸੀ ਨਾਲ ਬਣਾਉਂਦੇ ਜੀ ।
ਅੱਛਾ, ਕਿਵੇਂ -ਕਿਵੇਂ, ਕਿਵੇਂ ਬਣਾ?
ਹਾਂ, ਕਿਵੇਂ ਬਣਾਉਂਦੇ ਆ? ਤੇ ਮੈਂ ਤਾਂ, ਜਿੱਦਾਂ ਆਪਾਂ, ਇੱਕ ਵਾਰੀ ਤੇ ਕਈ ਲੋਕੀ ਕਹਿੰਦੇ, ਇੱਕ ਵਾਰ ਚ ਤੜਕਾ ਲਾ ਦਿੰਦੇ ਆ। ਤੇ ਮੈਂ ਲਾਂਨੀ ਹਾਂ ਦੋ ਵਾਰੀ, ਦੋ ਵਾਰੀ ਤੜਕਾ ਲਾਂਨੀ ਹਾਂ, ਉਹਦੇ। ਜਿੱਦਾਂ ਇੱਕ ਵਾਰ, ਤੋਂ ਜਿੱਦਾਂ ਆਪਾਂ ਲੱਸੀ ਲੱਸੀ ਨੂੰ ਘੋਲ ਲਈਏ ਤੇ ਬੇਸਣ ਨੂੰ ਤੇ ਉਹਦੇ ਵਿੱਚ ਨਮਕ ਮਿਰਚ ਜਿੰਨਾ ਮਰਜ਼ ਤੁਹਾਡੀ ਮਤਲਬ ਕਿ ਜਿੰਨਾ ਵੀ ਟੇਸਟ ਹੁੰਦਾ ਜਿੱਦਾਂ ਤਸੀਂ ਖਾਂਦੇ ਹੋ, ਓਦਾਂ ਹੀ, ਹਾਂਜੀ -ਹਾਂਜੀ।
ਮੈਂ ਕਿਹਾ, ਟੇਸਟ ਅਨੁਸਾਰ
ਹਾਂਜੀ -ਹਾਂਜੀ, ਉਹ ਦਹੀਂ ਹਾਂਜੀ, ਉਹ ਦਹੀਂ ਬਣਾਉਦੇ ਹਾਂ ਅਸੀਂ। ਤੇ, ਉਹਨੂੰ ਘੋਲ ਕੇ ਰੱਖਦੀ ਰੱਖ ਦਿੰਦੇ ਅਸੀਂ, ਮਤਲਬ ਕਿ ਪੰਦਰਾਂ ਵੀਸ ਪੱਚੀ ਮਿੰਟ ਰੱਖ ਦਿੰਦੇ ਹਾਂ। ਉਹ ਅੱਛੇ ਸੇ ਮੈਲਟ ਹੋ ਜਾਂਦੀ ਹੈ। ਤੇ ਤੜਕਾ ਥੋੜਾ ਜਿਹਾ ਈ ਮਤਲਬ, ਕਿ ਥੋੜਾ ਜਿਹਾ। ਹਾਂ, ਪਾ ਕੇ ਤੇਲ ਤੇ ਮੇਥੀ ਪਾ ਦਿੰਦੇ ਆ, ਅਸੀਂ। ਤੇ ਬਸ ਉਹਦੇ ਵਿੱਚ ਹਾਂਜੀ ਮੇਥੀ ਦਾਣਾ ਪਾ ਦਿੰਦੇ ਹੈ ਤੇ ਉਹ ਜ ਲੱਸੀ ਵਗੈਰਾ ਜਿ ਘੋਲ ਬਣਾ ਜਾਂਦਾ ਤੇ ਵ ਪਾ ਦਿੰਦੇ ਵਿੱਚ ਤੇ ਸਾਈਡ ਤੇ ਪਕੌੜੇ ਬਣਾਉਂਦੇ ਅਸੀਂ ਆਲੂ ਦੇ ਪਕੌੜੇ ਹਾਂਜੀ ਹਾਂਜੀ ਤੇ ਕਈ ਲੋਕੀ ਹੁੰਦੇ ਨਾ ਤਾਂ ਹਾਂਜੀ ਕਈ ਲੋਕ ਹੁੰਦੇ ਆ ਬੇਸਣ ਦੇ ਬਣਾਉਂਦੇ ਹੈ ਬੇਸਣ ਦੇ ਹੀ ਬਣਾ ਦਿੰਦੇ ਹੈ ਅਸੀਂ ਬੇਸਣ ਦੇ ਔਰ ਆਲੂ ਦੇ ਪਕੌੜੇ ਬਣਾਉਂਦੇ ਹਨ ਜ ਹਾਂਜੀ ਸਾਡੇ ਘਰ ਉਹੀ ਖਾਂਦੇ ਆ ਤੇ ਜਿੱਦਾਂ ਆਪਾਂ ਇੱਕ ਤੜਕਾ ਲਾ ਦੀਈਏ ਤੇ ਇੱਕ ਤੜਕਾ ਬਾਅਦ ਚੋਂ ਲਾਉਂਦੇ ਆ ਜਿੱਦਾਂ ਬਣ ਜਾਂਦੀ ਹੈ ਪੂਰੀ ਐਨ ਕੜ ਜਾਂਦੀ ਹੈ ਕੜੀ
ਹੂ ਮੈਂ ਉਹੀ ਕਹਿਣ ਲੱਗਾ ਸੀਗਾ ਮੈਂ ਮੈਂ ਉਹੀ ਕਹਿਣ ਲੱਗਾ ਸੀਗਾ ਮੈਂ ਕ ਕਈ ਤਾਂ ਖਾਲੀ ਬੇਸਣ ਵੇਸਣ ਦੇ ਬਣਾਉਂਦੇ
ਨਹੀਂ ਅਸੀਂ ਨਹੀਂ ਬਣਾਉਂਦੇ ਸਾਡੇ ਇੱਥੇ ਤਾਂ ਕੋਈ ਖਾਂਦਾ ਹੀ ਨਹੀਂ ਜੀ ਤੇ ਆਪਾਂ ਤੇ ਅਹ ਪੌੜੀ ਹਾਂਜੀ ਹਾਂਜੀ ਆਲੂ ਦੇ ਹੀ ਬਣਾਈ ਅਹ ਅਸੀਂ ਆਲੂ ਦੇ ਹੀ ਬਣਾਉਂਦੇ ਹਾਂ ਜੀ ਤੇ ਜਿੱਦਾਂ ਬਣ ਜਾਂਦੀ ਹੈ ਨਾ ਕਿ ਕੜੀ ਕਢ ਜਾਂਦੀ ਹੈ ਪੂਰੀ ਅ ਕਿਨਾਰੇ ਦੀਆ ਪਾਪੜੀ ਜਿਹੀ ਜਮ ਜਾਂਦੀ ਹੈ ਉਦੋਂ ਕੜੀ ਚੰਗੀ ਤਰ੍ਹਾਂ ਭਗ ਜਾਂਦੀ ਹੈ ਕ ਜਿੰਨਾ ਆਪਾਂ ਪਕਾਈ ਜਾਂਦੇ ਆ ਨਾ ਓਨਾ ਹੀ ਟੇਸਟ ਆਉਂਦਾ ਹੈ
ਹਾਂ
ਤੇ ਜੀ ਬਣਾ ਕੇ ਓਨਾ ਹੀ ਵੈਸ ਸਹੀ ਹੈ ਬਣਦੀ ਨੀ ਹੈ ਫਿਰ ਛੇਤੀ ਅੱਛੀ ਚੰਗੀ ਤਰ੍ਹਾਂ ਤੇ ਜਿੰਨਾ ਪਕੜਾਵਾਂਗੇ ਓਨਾ ਹੀ ਵਧੀਆ ਬਣੂਗੀ ਤੇ ਨਾਲ ਚਾਵਲ ਹੁੰਦੇ ਹੈ
ਹੂ ਚੋਲ ਤਾਂ ਨਾਲ ਕੜੀ ਦੇ ਨਾਲ ਤਾਂ ਚੌਲ ਚਾਹੀਦੇ ਹੀ ਆ ਚਾਹੀਦੇ ਆ
ਹਾਂਜੀ ਹਾਂਜੀ ਬਿਲਕੁਲ ਮੁੜੇ ਖੁਸ਼ ਹੋ ਕੇ ਖਾਂਦੇ ਹੈ ਸਾਡੇ ਇੱਥੇ ਤੋਂ ਬ ਬੱਚੇ ਵੀ ਨਿਆਣੇ ਵੀ ਤੇ ਵੱਡ ਵੱਡੇ ਵੀ ਸਾਡੇ ਤੇ ਸਾਡੇ ਪਾਪਾ ਵੀ ਬੜੇ ਖ਼ੁਸ਼ ਹੋ ਕੇ ਖਾਂਦੇ ਹੈ ਤੇ ਸਾਡੀ ਮੰਮਾ ਵੀ ਬੜੀ ਖੁਸ਼ ਹੋ ਖਾਂਦੀ ਹੈ ਜੀ ਹਾਂਜੀ ਹਾਂਜੀ ਦੇ
ਤੇ ਅੱਜ ਅੱਛਾ ਜੀ
ਹਾਂਜੀ ਹਾਂਜੀ ਤਿੰਨ ਭੈਣਾਂ ਸੀ ਤੇ ਇੱਥੇ ਹੀ ਰਹਿੰਦੀ ਹਾਂ ਸਾਡੇ ਘਰ ਚ ਹੀ ਰਹਿੰਦੇ ਆ ਅਸੀਂ ਹਾਂਜੀ ਮੰਮੀ ਦੇ ਕੋਲ ਰਹਿੰਦੇ ਆ ਜੀ ਹਾਂਜੀ ਤੇ ਮੈਂ ਕਿਹਾ ਚਲੋ ਅੱਜ ਕੜੀ ਬਣਾਉਂਦੀ ਹ ਗਰਮੀ ਚ ਹੀ ਲੱਗਦੀ ਹੈ ਟਾਈਮ ਵੀ ਲੱਗਦਾ ਹੈ ਉਹਦੇ ਚ ਬਹੁਤ ਟਾਈਮ ਲੱਗਦਾ ਹੈ
ਤਾਂ ਲੱਗਦਾ ਹੀ ਹੈ ਜੀ ਉਹ ਕਢਾਉਣੀ ਪੈਂਦੀ ਹੈ ਨਾ ਜ਼ਿਆਦਾ
ਹਾਂਜੀ ਜੇ ਆਪਾਂ ਬਾਅਦ ਚ ਲਾਏ ਨਾ ਵ ਤੜਕਾ ਲਾਉਂਦੇ ਹੈ ਜੇ ਸੁੱਕੀਆਂ ਲਾਲ ਮਿਰਚੀ ਨਹੀਂ ਆਉਂਦੀ
ਹੂ ਉਹ ਫਗਾਈ ਕਰਕੇ ਬਲੈਕ ਹੋ ਜਾਂਦੀ ਕਿਆ ਜਿਹੜੀ
ਉਹ ਉਹ ਨੀ ਜਿਹੜੀ ਲਾਲ ਮਿਰਚੀ ਹੁੰਦੀ ਹੈ ਨਾ ਸੁੱਕੀ
ਹਾਂ ਉਹੀ ਕੈ ਰਿਹਾ ਮੈਂ ਜਿਹੜੀ ਤੜਕਾ ਲਾ ਕੇ ਬਲੈਕ ਬਲੈਕ ਹੁੰਦੀ ਆ
ਹਾਂਜੀ ਹਾਂਜੀ ਉਹੀ ਲਾਉਦੇ ਆ ਉਹਦਾ ਤੜਕਾ ਬਾਅਦ ਚ ਲਉਂਦੇ ਆ ਤੇ ਉਹ ਨਾ ਟੇਸਟ ਬੜਾ ਚੱਕ ਟੇਸਟੀ ਹੁੰਦਾ ਮਤਲਬ ਕਿ ਚੰਗਾ ਲੱਗਦਾ ਬਹੁਤ ਸੋਹਣੇ ਬਹੁਤ ਅੱਛੀ ਬਣ ਜਾਂਦੀ ਹੈ ਉਹ ਘੜੀ ਤੇ ਸਵਾਦ ਲੈ ਲੈ ਕੇ ਖਾਂਦੇ ਆ ਸਾਡੀ
ਮਾੜਾ ਮੋਟਾ ਧਨੀਆ ਪਾਾਲੋ ਹੈਗਾ ਧਨੀਆ ਹੋ ਜਾਂਦਾ ਟੇਸਟ ਅਲੱਗ ਲੱਗ ਜੂਗਾ ਉਹਦੇ ਵਿੱਚ ਧਨੀਏ ਨਾਲ ਧਨੀਆ ਤਾਂ ਧਨੀਆਂ ਤਾਂ ਕੋਈ ਵੀ ਸਬਜ਼ੀ ਚ ਪਾ ਲਈਏ ਮੈਂ ਕਿਹਾ ਧਨੀਆ ਤਾਂ ਕੋਈ ਵੀ ਸਬਜ਼ੀ ਚ ਪਾ ਲਿਓ ਉਹਦੇ ਨਾਲ ਟੇਸਟ ਅਡ ਹੀ ਆਉਂਦਾ ਵਾ
ਹਾਂਜੀ ਬਹੁ ਵੱਡਾ ਹੁੰਦਾ ਹੈਾ ਜੀ ਇਹ ਤਾਂ ਹੈ ਜੀ
ਧਨੀਆ ਤੋਂ ਵਿਦਾਊਟ ਦਾ ਸਬਜ਼ੀ ਵਧੀਆ ਨਹੀਂ ਲੱਗਦੀ ਨਾ ਜ਼ਿਆਦਾ
ਹਾਂਜੀ ਹਾਂਜੀ
ਮੈਂ ਕਿਹਾ ਧਨੀਆ ਤੋਂ ਵਿ ਵਿਦਾਊਟ ਤਾਂ ਸਬਜ਼ੀ ਵਧੀਆ ਨੀ ਲੱਗਦੀ ਜ਼ਿਆਦਾ
ਹਾਂਜੀ ਹਾਂਜੀ ਬਹੁਤ ਵਧੀਆ ਲੱਗਦੀ ਹਾਂਜੀ
ਹੋਰ
ਤੇ ਤੁਹਾਡੀ ਵਾਈਫ ਵੀ ਬਣਾਉਂਦੀ ਹੋ ਗਈ ਕੜੀ ਏਦਾਂ ਹੀ ਬਣਾਉਂਦੀ ਆ
ਮੈਂ ਮਤਲਬ ਕਿ ਮੈਨੂੰ ਇਹ ਤਾਂ ਪਤਾ ਨੀ ਕਿੱਦਾਂ ਬਣਾਉਂਦੇ ਆ ਬਣਾਉਂਦੇ ਵਧੀਆ ਵਾ
ਅੱਛਾ ਵਧੀਆ ਬਣਾਉਂਦੇ ਆ ਵਧੀਆ ਚਲੋ ਅੱਛੀ ਗੱਲ ਹੈ ਵਧੀਆ ਹੋਣੀ ਚਾਹੀਦੀ ਹੈ ਤੇ ਜਦ ਚੀਜ਼ ਤੇ ਟੀ ਲੱਗਦੀ ਹੈ ਨਾ ਉਹਦਾ ਤਾਂ ਹਾਂਜੀ
ਰੀ ਦੀ ਥਾਂ ਦੋ ਤਿੰਨ ਰੋਟੀ ਖਾ ਲੈਂਦਾ ਵਾ
ਹਾਂਜੀ ਹੋਰ ਮਨ ਕਰਦਾ ਹਾਂਜੀ
ਹਾਂ ਹੁਣ ਉਹੀ ਆ ਨਾ ਜੇ ਘੜੀ ਬਣੀ ਹੋਵੇ ਮੈਂ ਤਾਂ ਆਪ ਚੌਲ ਦੇ ਨਾਲ ਇੱਕ ਦੋ ਰੋਟੀਆਂ ਤਾਂ ਚਾਹੀਦੀ ਚਾਹੀਦੀ ਆ ਜੇ ਚੌਲ ਨਾ ਹੋਵੇ ਮੈਂ ਖਾਂਦਾ ਹੀ ਨਹੀਂ
ਅੱਛਾ ਜੀ
ਹਮ ਕਿਉਂਕ ਘੜੀ ਦੇ ਨਾਲ ਚੋਲ ਜ਼ਿਆਦਾ ਵਧੀਆ ਲੱਗਦੇ ਆ ਨਾ
ਹਾਂਜੀ ਹਾਂਜੀ
ਅਤੇ ਜਿਵੇਂ ਰਾਜਮਾਂ ਹੋ ਗਈ ਇਹਨਾਂ ਦੇ ਨਾਲ ਵੀ ਚੌਲ ਚਾਹੀਦੇ ਆ ਅਤੇ ਵਾਈਟ ਛੋਲੇ ਹੋ ਗਏ ਇਹਨਾਂ ਦੇ ਨਾਲ ਵੀ ਚੌਲ ਚਾਹੀਦੇ ਆ ਇਹ ਜਿਹੜੀ ਤੇ ਆਪਣਾ ਤਗ ਵਾਲੀ ਸਬਜ਼ੀ ਹੁੰਦੀ ਹੈ ਨਾ ਇਹਨਾਂ ਦੇ ਨਾਲ ਚੋਲ ਚੌਲ ਚੱਲਦੇ ਹੀ ਚੱਲਦੇ ਨੇ
ਹਾਂਜੀ ਹਾਂਜੀ ਇਹ ਤਾਂ ਗੱਲ
ਅਤੇ ਕਈ ਤਾਂ ਸੁੱਕੀ ਸਬਜ਼ੀ ਨਾਲ ਵੀ ਚੌਲ ਖਾਂਦੇ ਆ
ਹਾਂ ਕਈਆਂ ਨੂੰ ਆਦਤ ਹੋ ਹੁੰਦੀ ਹੈ ਖਾਣ ਦੀ ਚਾਵਲ ਹੁਣ ਕੋ ਚਾਹੀਏ ਹੀ ਹੋਤੇ ਹੈ ਹਾਂਜੀ
ਹਮ ਚਾਹੀਦੇ ਹੁੰਦੇ ਨੇ ਚਾਵਲ ਤਾਂ
ਹਾਂਜੀ ਹਾਂਜੀ ਬਿਲਕੁਲ ਚਾਹੀਦੇ ਹੁੰਦੇ ਆ
ਤਾਂ ਹੀ ਮੈਂ ਸਾਨੂੰ ਤਾਂ ਵਧੀਆ ਨੀ ਲੱਗਦਾ ਇਹ ਨਾ ਸੁੱਕੀ ਸਬਜ਼ੀ ਨਾਲ ਚੋਲ
ਹਾਂਜੀ ਹਾਂਜੀ ਸਾਡੇ ਵੀ ਇੱਥੇ ਵੀ ਸੁੱਕੀ ਸਬਜ਼ੀ ਨਾਲ ਧੂੰਨੀ ਖਾਂਦੇ ਤੇ ਛੋਲੇ ਹੋ ਗਏ ਤੇ ਰਾਜਮਾਂ ਕਾਲੇ ਚਿੱਟੇ ਛ ਕਾਲੇ ਛੋਲੇ ਹੋ ਗਏ ਤੇ ਉਹਦੇ ਨਾਲ ਤੋਹਾ ਜਾਂਦੇ ਹੈ
ਤੇ ਸਾਡੇ ਨਾ ਨਿਆਣ ਨੂੰ ਵੀ ਉਹੀ ਪਸੰਦ ਹੈ ਜੀ ਦਾਲ ਚਾਵਲ ਤੇ ਛੋਲੇ ਚਾਵਲ ਰਾਜਮਾਂ ਚਾਵਲ ਇਦਾਂ ਦੀ ਖਾਂਦੇ ਨਿਆਣੇ ਵੀ ਸਾਡੇ
ਇਹ ਤਾਂ ਭਾਵੇਂ ਬੰਦਾ ਇਨਾਂ ਦਾ ਤਾਂ ਸਟੋਲ ਖੋਲ ਲਵੇ ਇੱਕ ਉਹ ਵੀ ਕੰਮ ਚੱਲਦਾ ਵਾ ਜਿਵੇਂ ਕੀ ਰਾਜਮਾਂ ਚੌਲ ਦਾ ਸਟੋਲ ਖੋਲ ਲਿਆ ਅ ਕੜੀ ਚੌਲ ਦਾ ਟੋਲ ਖੋਲ੍ਹ ਲਿਆ ਵਾਈਟ ਛੋਲਿਆਂ ਦੇ ਨਾਲ ਚੋਲ ਦਾ ਟੋਲ ਖੋਲਿਆ ਇਹ ਚੱਲਦਾ ਬੜਾ ਕੰਮ ਜਿਵੇਂ ਕਿਤੇ ਜਿਵੇਂ ਕਿਤੇ ਆਪਣਾ ਫੈਕਟਰੀ ਵਗੈਰਾ ਹੋਵੇ ਨਾ ਉੱਧਰ ਲਾ ਲਵੇ ਬੰਦਾ ਲੇਬਰ ਕਈ ਵਾਰ ਵੀ ਆਪਣਾ ਲੰਚ ਨਹੀਂ ਲੈ ਕੇ ਆਉਂਦੇ ਆ ਇਹਦੇ ਨਾਲ ਵਧੀਆ ਕੰਮ ਚੱਲਦਾ ਵਾ ਜਿਵੇਂ ਬੰਦਾ ਪਾਰਟ ਟਾਈਮ ਕਰ ਲਵੇ ਯਾਂ ਫਿਰ ਬੰਦੇ ਕੋ ਬੰਦੇ ਕੋਲ ਕੋਈ ਕੰਮ ਨਾ ਹੋਵੇ ਤੇ ਇਹੀ ਲਾ ਲਵੇ ਬੰਦਾ ਆਪਣਾ ਬਿਜਨਸ ਵਧੀਆ ਕਰ ਲੈਂਦਾ ਵਾ ਪਹਿਲਾਂ ਛੋਟੇ ਕੰਮ ਤੋਂ ਸਟਾਰਟ ਕਰਕੇ ਫਿਰ ਅੱਗੇ ਜਾ ਕੇ ਭਾਵੇਂ ਵੱਡਾ ਕੰਮ ਕਰ ਲਵੇ ਆਪਣਾ
ਹਾਂਜੀ ਵਧੀਆ ਅ
ਮੈਂ ਤਾਂ ਆਪ ਸ ਪੁੱਛਿਆ ਹੋਇਆ ਜੇ ਆਪਣਾ ਕਿਤੇ ਕੋਈ ਦੁ ਛੋਟੀ ਮੋਟੀ ਜਿਹੀੁ ਦੁਕਾਨ ਮਿਲ ਜਾਵੇ ਆਪ ਦਾ ਹੀ ਬਿਜਨਸ ਕਰਨਾ ਵਾ ਮੈਂ ਵੀ
ਹਾਂਜੀ ਹਾਂਜੀ ਚਲੋ ਚੰਗਾ ਫਿਰ ਤੇ ਬਾਅਦ ਚ ਗੱਲ ਕਰਦੇ ਹਾਂ ਹਾਂਜੀ
ਠੀਕ ਹੈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ
ਚੰਗਾ ਹਾਂਜੀ ਮੈਨੂੰ ਕੰਮ ਯਾਦ ਆ ਗਿਆ ਸੀ
ਓਕੇ ਓਕੇ ਓਕੇ ਜੀ ਸਰ
ਹਾਂ ਹਾਂਜੀ ਚੰਗਾ ਜੀ ਸਤਿ ਸ੍ਰੀ ਅਕਾਲ ਜੀ